ਸਤਿ ਸ੍ਰੀ ਅਕਾਲ ਜੀ। ਵਧੀਆ, ਜੀ ਵਧੀਆ, ਤੁਸੀਂ ਦੱਸੋ? ਬਸ। ਮੈਂ ਵੈਸੇ ਵਿਆਹ ਕੀਤਾ ਮੈਂ ਕਿਹਾ, ਭਾਜੀ ਨੂੰ ਵੀ ਹਾਲ ਚਾਲ ਪੁੱਛਣਾ ਜੀ?
ਹਾਂ, ਬੜੇ ਚਿਰਾਂ ਬਾਅਦ ਯਾਦ ਕੀਤਾ, ਭਾਜੀ ਨੂੰ
ਹਾਂਜੀ ਹਾਂਜੀ ਮੈਂ ਭਾਜੀ ਨਾਲ ਇੱਕ ਗੱਲ ਕਰਨੀ ਸੀ?
ਹਾਂ, ਕਰੋ ਗੱਲ ਜਰੂਰ?
ਹਾਂਜੀ, ਉਹ ਨਾ ਮੇਰੀ ਕੁੜੀ ਦਾ ਨਾ ਵਿਆਹ, ਹੈਗਾ ਜੇ
ਅੱਛਾ।
ਹਾਂਜੀ ਹਾਂਜੀ ਤੇ ਨਾ ਮੈਂ ਤੇ ਸੋਚਿਆ ਸੀ ਭਾਂਡੇ ਭੂੰਡੇ ਦਿੰਦੇ ਨਾ ਕੁੜੀਆਂ ਦੇ ਵਿਆਹ ਦਹੇਜ ਦਿੰਦੇ ਨੇ, ਜਿਦਾਂ ਕਵਾਲੀ ਹੋ ਗਈ, ਬਾਲਟੀ ਹੋ ਗਈ ਉਹ ਭਾਂਡੇ ਹੋ ਗਏ ਹੈਗੇ ਹਾਂਜੀ। ਤੇ ਮੈਂ ਭਾਂਡੇ ਲੈਣੇ ਆ ਤੇ, ਤੁਸੀਂ ਦੱਸੋ ਕਿਥੋਂ ਲਵਾਂ
ਤੁਸੀਂ ਇਹ ਨੀ ਕਰੋ ਨਾ ਤੁਸੀਂ ਸਾਡੀ ਫੈਕਟਰੀ ਆਓ।
ਹਾਂਜੀ
ਤੇ ਉੱਥੇ ਜਿਹੜਾ ਤੁਹਾਨੂੰ ਭਾਂਡਾ ਚਾਹੀਦਾ ਤੁਹਾਨੂੰ ਉਥੋਂ ਦਵਾ ਦਾਂਗੇ। ਪਹਿਲੇ ਵਖਾ ਦਾਂ ਗੇ, ਫਿਰ ਲਖਵਾ ਦਾਂ ਗੇ, ਰੇਟ ਵੀ ਠੀਕ, ਲਵਾ ਦਾਂਗੇ।
ਅੱਛਾ--ਅੱਛਾ ਅੱਛਾ, ਤੇ ਭਾਡਾ ਖ਼ਰਾ ਦਾ ਜਾਂਦਾ ਭਾਂਡੇ ਓਵੇਂ, ਤੇ ਨੀ ਪਏਗਾ? ਅੱਛਾ, ਹਾਂਜੀ ਮੈਂ, ਵੈਸੇ ਸੋਚ ਰਹੀ ਸੀ, ਮੈਂ ਹਾਂਜੀ ਹਾਂਜੀ
ਇਕੱਠੇ, ਆਣਾ ਤੇ ਤੁਹਾਨੂੰ, ਭਾਂਡੇ ਵਿਖਾ ਦਾਂਗੇ ਜਿਹੜਾ ਜੋ ਕੁ ਜੋ ਤੁਹਾਨੂੰ ਚਾਹੀਦਾ ਤੁਹਾਨਦ ਆ ਦਾਂਗੇ।
ਠੀਕ ਹੈ ਜੀ, ਮੈਂ ਵੈਸੇ ਮੈਂ ਉਹਦੇ ਮੈਂ ਭਾਂਡੇ, ਭਾਜੀ ਨਾਲ ਗੱਲ ਕਰ ਲਾਂ ਸਹੀ ਭਾਂਡੇ ਦਵਾ ਦੇਣ । ਤੇ ਮੈਂ ਲੈ ਲਾਂ ਗੀ, ਫੇਿਰ ਵੀ ਪਤਾ ਹੀ ਕੀ ਏ - ਅਹ ਕੁੜੀ ਕੁੜੀ ਦੇ ਵਿਆਹ ਚ ਭਾਂਡੇ ਨਾ, ਦਿਓ ਫੇਰ ਲੋਕੀ, ਗੱਲਾਂ ਕਰਦੇ ਲੋਕੀ ਕਹਿਣਗੇ, ਆਪਣੇ ਪੇਕੇ ਕੁਛ ਲੈ ਕੇ ਨੀ ਆਈ, ਬੜਾ ਸਮਾਨ ਖਰੀਦਣਾ ਸੀ ਫਰਨੀਚਰ ਵੀ ਖਰੀਦਣਾ, ਕੁੜੀ ਦੇ ਵਿਆਹ ਲਈ। ਹਾਂਜੀ, ਗੋਲਡ ਸੋਨਾ, ਵਗੈਰਾ ਵੀ ਬਣਾਣਾ, ਔਰ, ਭਾਂਡੇ ਟਿੰਡੇ ਵੀ ਖਰੀਦਣੇ ਨੇ
ਕੋਈ ਨਹੀਂ, ਤੁਹਾਨੂੰ ਦਵਾ ਦਾਂਗੇ ਭਾਂਡੇ ਆ।
ਹਾਂਜੀ, ਇੱਕ ਤੇ ਮੈਂ ਉਹ ਲੈਂਦੀ ਵੱਡੀ, ਦੋ ਕੁ ਦੋ, ਕੁਆਲੀ ਲੈਣੀ ਆ ਜੀ--ਹਾਂਜੀ, ਇੱਕ ਕਾਰ ਲਈ ਹੋਗੀ, ਇੱਕ ਦੇਨ ਲਈ।
ਅੱਛਾ ਹੋਰ
ਮਤਲਬ, ਕਿੰਨੇ ਕਿੱਲੋ ਦੀ, ਮਿਲੇਗੀ?
ਉਹ ਤੇ ਦੇਖੋ ਜੀ, ਸਾਇਜ ਦੇ ਹਿਸਾਬ ਨਾਲ, ਮਿਲਦੀ ਐ
ਅੱਛਾ,
ਸਾਈਜ਼, ਮੰਨ ਲਓ ਜਿਸ ਹਿਸਾਬ ਨਲ ਸਾਇਜ ਚਾਹੀਦਾ ਨਾ, ਮੰਨ ਲਓ ਬਾਰਾਂ, ਚੌਦਾਂ, ਸੋਲਾਂ, ਅਠਾਰਾਂ, ਵੀਹ
ਹਾਂਜੀ ਹਾਂਜੀ
ਚੌਵੀ, ਛੱਬੀ, ਅਠਾਈ ਇਹ ਸਾਇਜ ਬਣਦਾ, ਸਾਡੇ ਘਰ
ਅੱਛਾ, ਅੱਛਾ, ਅੱਛਾ। ਮਤਲਬ ਠੀਕ ਠੀਕ ਹੋਵੇ, ਵੱਡੀ ਵੀ ਨਾ, ਛੋਟੀ ਵੀ ਤੁਸੀਂ ਦੱਸੋ ਕੀ
ਦੇਖੋ ਜੀ ਜੇ ਮੀਡੀਅਮ ਈ ਲੈਣੀ ਹੈ ਉਹ ਫਿਰ ਤੁਹਾਨੂੰ ਅਠਾਰਾਂ ਦੀ ਠੀਕ ਰਹੇਗੀ ਅਠਾਰਾਂ।
ਅੱਛਾ ਅਠਾਰਾ ਠੀਕ ਰਹੇਗੀ।
ਭੈਣ ਜੀ ਅਠਾਰਾਂ ਦੀ ਠੀਕ ਰਹੇਗੀ।
ਅੱਛਾ-ਅੱਛਾ,
ਉਹ ਤੁਹਾਨੂੰ ਪੈ ਜੇਗੀ ਅੱਠ ਸੌ ਰੁਪਏ ਦੀ ਪੈ ਜੇਗੀ।
ਹਾਂਜੀ, ਆਪਾਂ ਨਾ ਪਹਿਲੇ ਕਿਸੀ ਦੁਕਾਨ ਤੇ ਨਾ ਸੀ ਮਤਲਬ ਕਿ ਸਾਨੂੰ ਪਤਾ ਨੀ ਸੀ ਖ਼ਰਾਬ ਹੋਏਗੀ ਪਰ ਦੋ ਤਿੰਨ ਮਹੀਨੇ ਯੂਜ ਆ ਕੀਤੀ ਸੀ ਤੇ ਨਾ ਕਾਲੀ ਕਾਲੀ ਪੈਨ ਲੱਗ ਗਈ ਸੀ। ਰੰਗ ਉਡ ਗਿਆ ਹਰਾ ਤੇ ਨਾ ਫ ਫਟਣ ਲੱਗ ਗਈ ਵਿੱਚੋ। ਹਾਂਜੀ, ਹੁੰਦਾ ਜੀ ਅੱਛਾ, ਅੱਛਾ ਅੱਛਾ, ਅੱਛਾ ਜੀ। ਤੇ ਵਧੀਆ ਵਰਾਇਟੀ ਕਿਹੜੀ ਹੁੰਦੀ।
ਵਧੀਆ ਵਰੈਟੀ ਤੇ ਉਹਦੀ ਹੈ ਫੇਰ ਜਿੰਦਲ ਦੀ ਐ।
ਅੱਛਾ ਜਿੰਦਲ ਦੀ ਐ। ਅੱਛਾ ਅੱਛਾ, ਅੱਛਾ,
ਅੱਛਾ ਅੱਛਾ, ਅਹ ਤੇ ਜਿੰਦਲ ਦੀ ਲਵਾ ਮੈਂ ਮਲ ਸਾਡੇ ਕੋਲ, ਅੱਛਾ ਕਿੰਨੇ ਦੀ ਪੈਜੇਗੀ ਭਾਜੀ?
ਉਹ ਪਏਗੀ ਘੱਟੋ ਘੱਟ ਤਿੰਨ ਸੌ ਰੁਪਏ ਕਿੱਲੋ ਪਏਗੀ ਓ
ਹਾਂਜੀ,
ਤਿੰਨ ਸੌ ਰੁਪਏ ਕਿਲੋਂ
ਦੋ ਸੋ ਰੁਪਏ ਕਿੱਲੋ।
ਨਾ ਤਿੰਨ ਸੌ ਤਿੰਨ ਸੌ
ਤੀਨ ਸੌ ਰੁਪਏ ਕਿਲੋ। ਅੱਛਾ ਅੱਛਾ ਅੱਛਾ ਅੱਛਾ, ਅੱਛਾ ਅੱਛਾ, ਠੀਕ ਐ ਜੀ ਤੇ ਮੈਂ ਆਵਾਂਗੀ ਲੈਣ ਤੁਹਾਡੀ ਫ ਭਾਂਡੇ ਤੇ ਰੇਟ ਥੋੜਾ ਬਹੁਤਾ ਠੀਕ ਲਾ ਲਓ ਜੀ।
ਤੇ ਠੀਕ ਲਵਾਦਾਗੇ ਤੇ ਬਾਕੀ ਜਦੋਂ ਤੁਸੀਂ ਆਉ ਨਾ ਤੁਸੀ ਮੈਨੂੰ ਕੋਲ ਕਰਕੇ ਆਉਣਾ।
ਠੀਕ ਆ ਤਾਂ ਮੈਂ ਕੋਲ ਕਰਕੇ ਆਵਾਂਗੀ ਜੀ।
ਕਿਉਂਕਿ ਉਸ ਹਿਸਾਬ ਨਾਲ ਫਿਰ ਫਿਰ ਦੇਖਣਾ ਪੈਣਾ ਨਾ ਕਿਉਂਕਿ ਸਾਡਾ ਮਾਲਾ ਹੱਥੋ ਹੱਥੀ ਵਿਕ ਜਾਂਦਾ।
ਅੱਛਾ ਅੱਛਾ,
ਜਿਹੜਾ ਜਿਹੜਾ ਸਾਡਾ ਮਾਲਾ ਸਾਡਾ ਮਾਲ ਨਾ ਨਾਮ ਤੋਂ ਵਿੱਕਦਾ ਨਾਮ ਤੋਂ।
ਅੱਛਾ ਅੱਛਾ ਨਾਮ ਤੋਂ ਵਿਕੱਦਾ ਅੱਛਾ ਅੱਛਾ, ਤੇ ਅੱਛਾ ਅੱਛਾ, ਉਹਦੇ ਗੱਲ ਜੀ ਜਿਹੜਾ ਕੰਮ
ਹਾਂਜੀ ਹਾਂਜੀ, ਜੇ ਮਾਰਕਿਟ ਵਿੱਚ ਜੇ ਮਾਲ ਦੀ ਕੁਆਲਿਟੀ ਹੋਏਗੀ ਚਲੇਗਾ ਨਾ।
ਹਾਂਜੀ
ਹਾਂਜੀ,
ਕੌਣ ਲੇਗਾ ਤਦੇ ਨਾਲ
ਹਮ ਧਾਗਾ ਬਨ ਲਿਆ
ਹਾਂਜੀ ਤੁਹਾਡੇ ਪਿੱਛੇ ਬੜੀਆਂ ਆਵਾਜ਼ਾਂ ਆ ਰਹੀਆਂ
ਉਹ ਮੇਰੇ ਬੱਚੇ ਸ਼ੋਰੁਪਏ ਕਰਦੇ ਨੇ ਸ਼ਾਂਤੀ ਗੱਲ ਕਰੀਏ ਚਲੋ ਮੈਂ ਹੁਣ ਬਾਹਰ ਆ ਗਿਆ ਮੈਂ ਗਲੀ ਚ ਆ ਗਿਆ
ਹਾਂਜੀ ਠੀਕ ਹੈ ਹੋਰ ਦੱਸੋ ਜੀ ਹੋਰ ਕੀ ਕਰਦੇ
ਬਸ ਠੀਕ ਹੈ ਬੰਨੇ ਦੇ ਖਲੋਤੇ ਆ ਤੁਹਾਡੇ ਨਾਲ ਗੱਲਾਂ ਕਰਦੇ ਪਏ
ਅੱਛਾ ਅਤੇ ਗਰਮੀ ਹੈਗੀ
ਗਰਮੀ ਕੋਈ ਨਾ ਪੁੱਛੋ। ਗਰਮੀ ਜੇ ਬੜਾ ਬੁਰਾ ਹਾਲ ਐ। ਪਸੀਨੋ ਪਸੀਨੋ ਹੋਏ ਪੈ ਆ। ਉੱਤੇ ਇੱਕ ਹਵਾ ਵੀ ਬੰਦ ਏ । ਮੌਸਮ ਦਾ ਕੋਈ ਪਤਾ ਚੱਲਦਾ ਨੀ ਹੈਗਾ।ਮੌਸਮ ਕਦੋਂ ਚੇਂਜ ਹੁੰਦਾ ਐ।
ਹਾਂਜੀ ਹਾਂਜੀ।ਇਹ ਤਾਂ ਹੈ ਹੀ ਹੈ। ਕਦੇ ਗਰਮੀ ਹੋਂਦੀ ਐ। ਕਦੇ ਧੁੱਪ ਹੋ ਜਾਂਦਾ ਹੈ।ਕਦੇ ਮੀਂਹ ਹੋ ਜਾਂਦਾ ਐ। ਸਮਝ ਚ ਨੀ ਆਦਾ ਹੁੰਦਾ ਕੀ ਏ।
ਜਦੋਂ ਜਦੋਂ ਬਰਸਾਤ ਆਉਂਦੀ ਐ।ਫੇਰ ਘਰੋਂ ਫਿਰ ਨਿਕਲਣਾ ਮੁਸ਼ਕਿਲ ਹੁੰਦਾ ਐ।ਕੰਮ ਤੇ ਜਾਣ ਤੇ ਬੜੀ ਦਿੱਕਤ ਹੁੰਦੀ ਐ।
ਪਾਣੀ ਪੂਣੀ ਪ ਤਾਂ ਦਿੱਕਤ ਹੁੰਦੀ ਐ। ਹਾਂਜੀ।ਬੱਚੇ ਤਾਂ ਪੰ ਵਿ ਸਾਡੇ ਸਕੂਲ ਛੁੱਟੇ ਪੈਣਗੇ, ਛੁੱਟੀ ਹੋ ਜਾਏਗੀ।
ਹੂੰ ਹੂੰ।
ਹਾਂਜੀ।ਹੜ ਉਦੋ ਹੀ ਛੁੱਟੀ ਪੈ ਜੇਗੀ, ਮੀਂਹ ਆ ਗਿਆ।
ਬੱਚੇ ਤਾਂ ਚਾਹੁੰਦੇ ਨੇ ਜ ਸਾਡੀ ਮੰਮੀ ਆ ਹੋਵੇ ਤੇ ਛੁੱਟੀ ਹੋਵੇ
ਹਾਂ ਉਹਥੇ ਆ ਨੇ ਉਹ ਸੋਚਦੇ ਪੜ੍ਹਾਈ ਨਾ ਹੋਵੇ
ਵਾਹ ਵਾਹ ਵਾਹ ਉਹ ਬੱਚਿਆਂ ਨੂੰ ਕਈ ਬੱਚਿਆਂ ਦਾ ਸ਼ੌਕ ਹੁੰਦਾ ਨਾ ਕਿ ਬਈ ਛੁੱਟੀ ਦਾ ਸ਼ੌਕ ਹੁੰਦਾ। ਮੀਹ ਅਵੇ ਯਕੁਚ ਹੋਏ ਤਾਂ ਛੁੱਟੀ ਮਿਲੇ
ਹਾਂਜੀ ਹਾਂਜੀ।ਉਹ ਤੇ, ਹਾਂਜੀ ਹ ਸਾਨੂੰ ਬਚਪਨ ਚ ਸ਼ੌਂਕ ਹੁੰਦਾ ਜੀ। ਬਚਪਨ ਚ ਹੁਣ ਤੇ ਵੱਡੇ ਹੋ ਗਏ। ਹੁਣ ਤੇ ਕੰਮ ਕਾਜ ਉੱਤੇ ਜਾਨ ਮ ਜਾਨ, ਚਾਹੇ ਮੀਂਹ ਆਏ, ਚਾਹੇ ਤੂਫਾਨ ਆਏ। ਜੋ ਮਰਜੀ ਕੰਮ ਤੇ ਜਾਣਾ ਪੈਣਾ ਜੀ।
ਹਾਂ। ਕੰਮਾ ਕਾਰਾ ਚ ਫਸ ਕਿ ਨਾ ਹੋਂਦਾ।ਨੀ ਤੇ
ਹਾਂਜੀ। ਪਹਿਲੇ ਤਾਂ ਸਾਨੂੰ ਪੈਹ ਸਾਡੇ ਪੈਹ ਲਗਦੇ ਸੀ। ਤਾਂ ਸ਼ੌਂਕ ਸੀ। ਛੁੱਟੀ ਮਾਰਨ ਦਾ।ਹੁਣ ਸਾਡੇ ਪੈਸੇ ਕੱਟਦੇ ਨੇ। ਅ ਕਿਥੇ ਵੀ ਕੰਮ ਕਰੋ ਗੇ ਹਾਂਜੀ ਅ। ਤੇ, ਮੈਂ ਨਾ ਤੁਹਾਡੇ ਉੱਧਰ ਅਮ ਆਵਾਂਗੀ। ਫੇਰ ਸਮਾਨ ਲਵਾਂਗੀ ਬਸ ਜਿੰਨਾ ਸਮਾਨ ਲੈਣਾ ਹੋਏਗਾ। ਅੱਛਾ ਜੀ, ਤਦ ਤੁਹਾਡੀ, ਜਾਣਕਾਰੀ ਚ ਕੋਈ ਫਰਨੀਰ ਵਾਲਾ ਵਗੈਰਾ ਹੈ, ਜੋ ਫਰਨੀਚਰ ਸਹੀ ਦਿੰਦਾ ਹੋਵੇ ਬੈਡ-ਬੁੱਡ
ਇੱਧਰ ਹੈਗਾ ਏ। ਮੇਰੀ ਜਾਣਕਾਰੀ ਚ ਹੈਗਾ ਫਰਨੀਚਰ ਵਾਲਾ।ਤੁਹਾਨੂੰ ਮੁਫ਼ਤ ਦਵਾਦਾ ਗੇ।
ਬੈਡ ਲੈਣਾ ਜੀ।ਔਰ ਅਹ ਸ਼ੀਸ਼ਾ ਲਾਣਾ ਐ। ਸੋਫੇ ਲਾਣੇ ਨੇ ਏਜ ਸਮਾਨ ਲੈਣਾ ਜੀ।ਤੇ ਠੀਕ ਰੇਟ ਸਾਨੂੰ ਮਿਲ ਜੇ, ਕੁਆਲਿਟੀ ਸਮਾਨ ਮਿਲੇ, ਬੇਕਾਰ ਨਾ ਮਿਲੇ।
ਦਵਾ ਦਾਂਗਾ
ਹਾਂਜੀ। ਕਿਵੇਂ ਤੱਕ ਦਵਾ ਦੋਗੇ ਜੀ।
ਦੇਖੋ ਜੀ।ਤੁਹਾਡੀ ਐਵਰੇਜ ਕਿੰਨੇ ਤੱਕਨ ਐ।
ਐਵਰਜ ਅ, ਦੇਖੋ ਜਿਵੇਂ ਮੇਰੇ ਅੱਸੀ ਹਜ਼ਾਰ ਐਵ-ਐਵਰਜ ਏ। ਹਾਂਜੀ-ਹਾਂਜੀ ।
ਕਿਂਉਕੀ ਦੇਖੋ ਜੀ ਜਿਸ ਹਿਸਾਬ ਨਾਲ ਅਸੀਂ ਪੈਸੇ ਪੈਸੇ ਖਰਚ ਕਰਾਂਗੇ ਨਾ। ਉਸ ਹਿਸਾਬ ਤੁਹਾਨੂੰ ਉਹ ਮਿਲੇਗਾ ਨਾ ਸਮਾਨ। ਉਹ ਸਿਆਣੇ ਕਹਿੰਦੇ ਨਾ ਕੀ ਕਹਾਵਤ ਹੈ ਨੀ, ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਏਗਾ।
ਹਾਂਜੀ-ਹਾਂਜੀ, ਉਹ ਤਾਂ ਹੈਈ ਜੀ।
ਹਾਂ।
ਤੇ ਮੈਂ ਚਲੋ ਤੁਹਾਨੂੰ ਫੋਨ ਕਰਕੇ ਆਵਾਂਗੀ ਜੀ। ਹਾਂ ਤੇ ਤੁਸੀਂ ਵੀ ਫੋਨ ਚੱਕ ਲੈਣਾ ਮੇਰਾ
ਹਾਂਜੀ, ਚੁੱਕ ਲਾਂਗਾ। ਤੁਸੀਂ ਆ ਨਾ ਕੋਲ ਕਰਕੇ ਆਣਾ।
ਹਾਂਜੀ, ਤੁਹਾਨੂੰ ਮੈਂ ਕੋਲ ਕਰਕੇ ਹੀ ਆਵਾਂਗੀ ਜੀ। ਕੋਲ ਤੇ ਬਿਨਾਂ ਤਾਂ ਫਿਰ ਤੁਸੀਂ ਕਿੱਥੇ ਹੋਵੋਗੇ ਕਿੱਥੇ ਨੀ ਐਵੇਂ ਤੁਹਾਡੀ ਫੈਕਟਰੀ ਚੱਲ ਜਾਏ ਓ ਸਾਨੂੰ ਪਹਿਚਾਣੇ ਨਾ। ਸਾਨੂੰ, ਮੈਂ ਮਾਲ ਮਹਿੰਗਾ ਦੇ
ਹੂੰ, ਨਹੀਂ ਉਂਜ ਜੇ ਅਸੀਂ ਇਸ ਤਰ੍ਹਾਂ ਤੇ ਹੋਣ ਤੇ ਨਹੀਂ ਦੇਵਾਂਗੇ। ਪਰ ਤੁਸੀਂ ਆਓਗੇ ਨਾ ਤੇ ਫਿਰ ਮੈਨੂੰ ਕੋਲ ਕਰਕੇ ਆਣਾ।
ਹਾਂਜੀ, ਤਾਂ ਮੈਂ ਫੋਨ ਕਰਕੇ ਆਵਾਂਗੀ। ਤੇ ਤੁਸੀਂ ਸਾਡੇ ਘਰ ਆਣਾ ਜੇ।
ਜੀ
ਹਾਂ, ਆਵਾਂਗੇ ਆਵਾਂਗੇ।
ਚ ਲੈ ਕੇ ਆਣਾ। ਹਾਂ ਆਵਾਂ ਹਾਂ, ਆਵਾਂਗੇ ਜੀ ਆਵਾਂਗੇ। ਨਹੀਂ। ਹੂੰ, ਹੁਣ ਬਸ ਕੁੜੀ ਦਾ ਵਿਆਹ ਕਰਨਾ ਜੀ। ਤਿਆਰੀ ਕਰਨੀ ਸਮਾਨ ਲੈਣ ਆਵਾਂਗੇ ਠੀਕ ਏ ਸਰ
ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਚੰਗਾ ਜੀ।